ਹੈਲੋ ਸਤਿ ਸ੍ਰੀ ਅਕਾਲ ਪੈਣਜੀ, ਸਤਿ ਸ੍ਰੀ ਆਕਾਲ ਪੈਣਜੀ- ਹੋਰ ਕੀ ਹਾਲ ਏ?
ਬਸ ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ ਕੀ ਕਰਦਾ ਪੇ
ਕੁਛ ਨੀ ਬਸ ਬੈਠੇ ਹੋਏ ਸੀ। ਬੱਚਿਆਂ ਨੂੰ ਕਿਹਾ ਕੁਛ ਕਰਲੋ ਦੇਖੋ ਹੁਣ ਕਰਦੇ ਨੇ ਕਿੰਨੀ ਕਰਦੇ। ਤਾਂ ਨਹੀਂ ਭੁੱਖ ਬੜੀ ਲੱਗਦੀ ਹੈ, ਬੱਚਿਆਂ ਨੂੰ ਮੈਂ ਵੀ ਹੁਨੇ ਖਾਧੀ ਬੇਟਾ, ਹਾਂ ਛੁੱਟੀਆਂ ਚੱਲਦੀ ਪੈਣ
ਹੋਰ ਕੀ ਕਰਦੇ ਪਏ ਸੀ?
ਬਸ ਬੈਠੇ ਦੇ ਸੀ ਹਾਂ।
ਅੱਛਾ ਹੋਰ ਸੁਣਾਓ ਕੁਛ
ਬਸ ਵਧੀਆ। ਹੋਰ ਸੁਣਾਓ। ਕੀ ਹਾਲ ਚਾਲ ਤੁਸੀਂ ਪਰਸੋਂ ਬੜਾ ਸੋਹਣਾ ਸੂਟ ਪਾਇਆ ਦਾ ਸੀ। ਪੈਣ ਜੀ ਕਿ ਕਿੱਥੋਂ ਲਿੱਤਾ ਜੇ।
ਤੁਸੀਂ ਪਰਸੋਂ ਵੇਖਿਆ ਸੀ ਕਿਸੇ ਵਿਆਹ ਤੇ, ਉਹ ਮੈਂ ਲਿੱਤਾ ਸੀ ਆਨਲਾਈਨ ਹੀ ਔਡਰ ਕੀਤਾ ਸੀ ਮੈੰ, ਹੈਲੋ
ਅੱਛਾ-ਅੱਛਾ।
ਮੈਂ ਜ਼ਿਆਦਾਤਰ ਆਪਣੇ ਸੂਟ ਆਨਲਾਈਨ ਹੀ ਔਡਰ ਕਰਨੀ ਆ, ਕਿਉਂਕਿ ਮੈਨੂੰ ਐਵੇਂ ਪਸੰਦ ਨਹੀਂ ਆਉਂਦੇ ਨਾ
ਅੱਛਾ-ਅੱਛਾ ਠੀਕ ਹੈ। ਕਹਿੰਦੀ ਪਰਸੋਂ ਫੋਟੋ ਬੜੀ ਸੋਹਣੀ ਭਾ ਤੁਸੀ ਕਿਹੜੇ ਸ਼ਹਿਰ ਘੁੰਮ ਕੇ ਆਇਓ ਪੈਣਜੀ।
ਅ ਉਹ ਅਸੀਂ ਗਏ ਹੋਏ ਸੀ ਹਿਮਾਚਲ-ਹਿਮਾਚਲ ਵਿੱਚ ਚਕਰਾਤਾ ਹੈ, ਨਾ ਚਕਰਾ
ਅੱਛਾ-ਅੱਛਾ। ਠੀਕ ਹੈ-ਠੀਕ ਹੈ, ਭੈਣ ਜੀ। ਹਾਂਜੀ, ਠੀਕ। ਅੱਛਾ? ਅੱਛਾ, ਕੋਈ ਨੀ ਭੈਣ ਜੀ, ਜਾਵਾਂਗੇ। ਹਾਂਜੀ, ਭੈਣ ਜੀ ਜਾਵਾਂਗੇ। ਭੈਣਜੀ, ਏਹ ਸੋਨੇ ਦੀ ਆਣੇ? ਭੈਣ ਜੀ ਉਹ ਸੋ ਏ ਵਾਲੀਆਂ ਸੀ ਜੋ ਤੁਸੀਂ ਪਾਈਆਂ ਦੀਆਂ ਸੀ?
ਹਾਂਆੰ, ਸੋਨੇ ਦੀਆਂ। ਪਿਓਰ ਗੋਲਡ ਹੈ। ਗੈ
ਅੱਛਾ, ਕੋਲ ਨਹੀਂ ਸੀ, ਭੈਣ ਜੀ?
ਹਾਂਜੀ, ਪਿਓਰ ਗੋਲਡ ਹੈਗਾ ਸੀ। ਹਾਂਜੀ, ਪਤਾ ਹੋਰ ਕੁਛ ਦੱਸੋ?
ਬਸ ਮੈਂ ਕਿਆ ਡਿਜ਼ਾਇਨ ਬੜਾ ਸੋਹਣਾ ਸੀ, ਮੈਂ ਕਿਆ ਪੁੱਛਾਂ ਕਿੱਥੋਂ ਬਣਵਾਇਆ ਸੀ ਮੈਂ ਵੀ ਬਣਵਾਵਾਂਗੀ।
ਹਾਂ, ਔ ਡਿਜ਼ਾਇਨ ਨਵਾਂ ਈ ਚੱਲ ਰਿਐ, ਲੇਟਸਟ ਡਿਜ਼ਾਇਨ ਸੀ ਨਾ ਏਸ
ਅੱਛਾ, ਕੀ ਕਈਏ ਪੈੰਣਜੀ ਅੱਜ ਕੱਲ ਸੋਣ ਕੇੜਾ ਸਸਤਾ ਏ, ਬਣਵਾਨ ਨੀ ਬਣਵਾਨ ਹੀ ਨੀ ਹੁੰਂਦਾ ਹੁਣ।
ਹਾਂ, ਸਹੀ ਕੈ ਰੇ ਔ‌, ਬੜਾ ਮੈੰਗਾ ਹੋ ਗਿਐ ਸੋਣਾ ਅੱਜ ਕੱਲ੍ਹ।
ਜੀ।
ਹੋਰ ਤੁਸੀਂ ਸੁਣਾਓ? ਤੁਸੀਂ ਕਿੱਥੇ ਘੁੰਮਣ ਗਏ ਦੇ ਸੀ? ਤੁਹਾਡੀ ਵੀ ਫੋਟੋ ਦੇਖੀ ਸੀ ਮੈਂ, ਤੁਸੀਂ ਕਿੱਥੇ ਗਏ ਦੇ ਸੀ?
ਅਸੀਂ ਗਏ ਸੀ ਪੈੰਣਜੀ ਮਨਸੂਰੀ। ਔਥੇ ਤੇ ਪੈੰਣਜੀ ਏਡਾ ਰਾਸ਼ ਏਡਾ ਰਾਸ਼‌। ਯ ਪੁੱਛੋ ਨਾ ਕੋਛ ਤੁਸੀਂ।
ਅੱਛਾ! ਫੇਰ ਟ੍ਰੈਫਿਕ ਜਾਮ ਇਚ ਤਾਂ ਫਸੇ ਹੋਵੋ
ਹਾਂ, ਬੱਸ ਪੁੱਛੋ ਨਾ ਕੋਛ ਪੈੰਣਜੀ ਜੜੇ ਤੇ ਜਾਮ ਬੜਾ ਕੋਛ ਸੀ, ਅਪਾਂ ਤੇ ਬਸ ਸ਼ੁਕਰ ਕੀਤਾ ਸੀ ਅਸੀਂ ਅਪਣੇ ਘੱਰ ਆ ਗੇ ਸੀ।
ਹਾਂ, ਉੱਪਰੋ ਦੀ ਇਨੀ ਗਰਮੀ
ਹਾਂਜੀ ਹਾਂਜੀ, ਹਾਂਜੀ ਪੈੰਣਜੀ। ਹੋਰ ਬਸ ਵਧ ਕਿਯਾ?
ਰੋਟੀ ਰੂਟੀ ਖਾ ਲੀ?
ਕੜੀ ਚੌਲ ਬਣਾਏ ਸੀ।
ਚੋਲ। ਕਿਵੇਂ ਬਣਾਂਦੇ ਨੇ ਕੜੀ ਚੌਲ? ਹਾਂ, ਮੈਨ ਤੇ ਬੜੇ ਈ ਪਸੰ
ਹਾਂਜ, ਬਣਾਣੇ ਨੀ ਆ ਏਨੇ ਸਾਨ ਬਣਾਣ ਕੜੀ ਚੋਲ ਬਣਾਣੇ ਤੇ ਸਭ ਤੋਂ ਅਸਾਨ ਨੇ ਸਗੋਂ।
ਅੱਛਾ ਮੈਨੂੰ ਨੀ ਪਤ ਮੈਨੂੰ ਤੇ ਆੰਦੇ ਈ ਨੀ ਮੈਨ ਤੇ ਬਸ ਖਾਣਾ ਆੰਦੈ।
ਹਾਂ, ਸੁਣਿਆ ਸੀ ਮੈਂ ਕਿਸੇ ਕੋਲ ਬਸ ਤੁਹਾਨੂੰ ਤ ਸਿਫ ਖਾਣਾ ਈ ਆੰਦੈ।
ਸਹੀ ਸੁਣਿਐ ਫੇਰ ਤੁਸ
ਹਾਂ, ਕੜੀ ਚੌਲ ਏਚ ਕੀ ਕਰਣੈ ਤੁਸੀਂ ਸਭ ਤੋਂ ਪੈਲੇ ਲੈਣੀ ਏ, ਬਈ ਪੈਲੇ ਜਾਣੈ ਬਜ਼ਾਰ।
ਹੂੰ, ਬਜ਼ਾਰ ਚਲੇ ਗੇ।
ਬਜ਼ਾਰੋਂ ਤੁਸੀਂ ਲਿਆਣੀ ਏ ਲਸ
ਲੈਏ ਲੱਸੀ।
ਤੇ ਲੈਓ ਨਾ ਹੁਣ ਘਰ ਆ ਕੇ ਇੱਕ ਭਾਂਡਾ ਲੈਣਾ ਉਹਦੇ ਵਿੱਚ ਲੱਸੀ ਪਾਣੀ ਹੈ
ਲੱਸੀ ਦੇ ਵਿੱਚ ਫਿਰ ਤੁਸੀਂ ਆਪਣਾ ਪਾਉਣਾ ਬੇਸਣ ਫੇਰ ਤੁਸੀਂ ਵੇਸਣ ਦੇ ਵਿੱਚ ਪਾਣਾ ਲੂਣ ਮਿਰਚ ਹਲਦੀ ਅਤੇ ਉਹਨੂੰ ਘੋਲਣਾ ਅੱਛੀ ਤਰ੍ਹਾਂ ਮਿਕਸ ਕਰਨਾ ਬੇਸਣ ਵਿੱਚ ਤੇ ਫੇਰ ਉਸ ਤੋਂ ਬਾਅਦ ਤੁਸੀਂ ਜਦੋਂ ਤਕਣ ਉਦੇ ਚਲਾ ਉਹ ਨਾ ਬਣਨਾ ਨਾ ਫੁੱਟੀਆਂ ਫੁੱਟੀਆਂ ਨੀ ਰਹਿੀਆਂ ਚਾਹੀਦੀਆਂ
ਅੱਛਾ
ਹਾਂ ਜਦੋਂ ਫੁੱਟੀਆਂ ਹਾਂਜੀ
ਫੁੱਟੀਆਂ-ਫੁੱਟਿਆ ਕੀ ਹੁੰਦਾ ਹੁਣ
ਫੁਟੀਆਂ ਮੀਨਸ ਜਿਵੇਂ ਲਮਜ਼ ਕਹਿੰਦੇ ਨੇ ਨਾ ਕਈ ਲਮਸ ਕਹਿੰਦੇ ਨੇ ਕੁਛ ਉਹ ਨਹੀਂ ਹੋਣਾ ਚਾਹੀਦਾ
ਹਾਂ ਠੀਕ ਹੈ ਫੇਰ ਕੀ
ਬਿਲਕੁਲ ਜਦੋਂ ਬਿਲਕੁਲ ਬਿਲਕੁਲ ਉਹ ਅੱਛੇ ਹੋ ਜਾਏ ਨਾ ਬਿਲਕੁਲ ਤੁਹਾਨੂੰ ਲੱਗੇ ਇਹਦੇ ਚ ਕੋਈ ਫੁੱਟੀਆਂ ਨੀ ਹੈਗੀਆਂ ਫੇਰ ਤੁਸੀਂ ਉਹਦੇ ਵਿੱਚ ਪਾਣੀ ਮਤਲਬ ਕਿ ਪਾ ਕੇ ਅੱਛਾ ਸਾਰਾ ਤੇ ਤੁਸੀਂ ਫੇਰ ਤੁਸੀਂ ਉੱਤੇ ਰੱਖ ਦੋ ਗੈਸ ਦੇ ਉੱਤੇ ਹਾਂਜੀ ਕਿਤੇ ਆਪਣੇ ਉੱਤੇ ਰੱਖ ਲੋ
ਗੈਸ ਦੇ
ਗੈਸ ਉੱਤੇ ਰੱਖਣੀ ਹੈ ਹਾਂਜੀ ਗੈਸ ਤੇ ਰੱਖ ਕੇ ਫੇਿਰ ਬਸ ਕੀ ਫੇਿਰ ਉਬਾਲੇ ਦਵਾਈ ਜਾ ਦਵਾਈ ਜਾ ਕੜੀ ਬਣ ਜਾਏਗੀ ਫਿਰ ਇੱਕ ਪਾਸੇ ਤੁਸੀਂ ਲੈਣੇ ਨੇ ਪਿਆਜ਼
ਹਮ
ਪਿਆਜ਼ ਲੈ ਕੇ ਉਹਨਾਂ ਨੂੰ ਕੱਟਣਾ ਪਕੌੜੇ ਬਣਾਉਣੇ ਨੇ ਨਾ ਕੜੀ ਚ ਪਕੌੜੇ ਵੀ ਤੇ ਪੈਣੇ ਨੇ ਫੇਿਰ ਭੈਣ ਜੀ ਕ ਬ ਬਿਨਾਂ ਪਕੌੜਿਆਂ ਤੋਂ ਕੜੀ ਨਹੀਂੀ ਅੱਛੀ ਲੱਗਦੀ ਭੈਣ ਜੀ
ਮੈਨੂੰ ਤੇ ਆਪ ਨੀ ਅੱਛੀ ਲੱਗਦੀ ਬਿਨਾਂ ਪਕੌੜਿਆਂ ਤੋਂ ਮੈਂ ਤੇ ਪਕੌੜੇ ਹੀ ਖਾਂਦੀ ਹਾਂ ਘੜੀ ਜ਼ਿਆਦਾ ਉਤਰਰ ਤਾਂ
ਹਾਂਜੀ ਪਕੌੜੇ ਫੇਰ ਪਿਆਜ ਕੱਟਣੇ ਨੇ ਚਾਰ ਪੰਜ ਘੜੀ ਦੇ ਹਿਸਾਬ ਤੇ ਤੁਸੀਂ ਪਿਆਜ ਲੈ ਲੈਣਾ ਕਿਸੇ ਘੜੀ ਤੁਹਾਡੀ ਹੋਏ ੋ ਥੋੜ੍ਹੀ ਤੇ ਪਿਆਜ ਲ ਤੁਸੀਂ ਦੱਸ ਪਿਆਜ਼ ਸਿਰਫ ਲੈਣੇ ਨੇ ਥੋੜੇ ਜਿਹੇ ਘੜੀ ਦੇ ਹਿਸਾਬ ਦੇ ਵੀ ਜਿੰਨੇ ਤੁਸੀਂ ਪਕੌੜੇ ਪਾਉਣੇ ਨੇ ਕੜੀ ਦੇ ਵਿੱਚ ਉਹ ਪਿਆਜ਼ ਤੁਸੀਂ ਕੱਟਣੇ ਨੇ ਉਹਦੇ ਵਿੱਚ ਪਾਉਣਾ ਬੇਸਣ ਨਮਕ ਮਿਰਚ ਉਹਨੂੰ ਘੋਲ ਕੇ ਫਿਰ ਤੇਲ ਵਿੱਚ ਪਕੌੜੇ ਤਲਣੇ ਨੇ- ਉਹ ਤੁਹਾਡੀ ਇੱਛਾ ਹੈ ਤੁਸੀਂ ਤੇਲ ਵਿਚ ਤਲਣੇ ਨੇ ਰਿਫਾਈੰਡ ਵਿੱਚ ਤੱਲਣੇ ਨੇ। ਕੀ ਘਿਓ 'ਚ ਤੱਲਣੇ ਨੇ
ਘਿਓ ਚ ਕੌਣ ਪਕੌੜੇ ਤਲਦਾ ਭੈਣ ਜੀ ਹੈਂ।
ਬਾਈ ਭੈਣ ਜੀ ਤਾਲ ਲੈਂਦਾ ਦੇ ਦੇ, ਕਈ ਭੈਣਜੀ ਕਈ ਘਿਓ'ਚ ਪਕੌੜੇ ਤਾਲ ਲੈਂਦੇ ਨੇ।
ਘਿਓ ਵਿਚ ਪਕੌੜੇ ਅੱਛਾ ਮੈਂ ਤੇ ਪਹਿਲੀ ਵਾਰ ਸੁਣਿਆ ਨਾ ਮੈਂ ਤੇ ਪਹਿਲੀ ਵਾਰ ਸੁਣਿਆ ਅਸੀਂ ਤੇਲ ਵਿਚ ਹੀ ਤਲਨੇ ਆ ਨਾ ਪਕੌੜੇ।
ਤਲਦੇ ਹੋ ਨਾ ਬਸ ਤੁਸੀਂ ਤੇਲ ਚ ਹੀ ਤਲਣੇ ਨੇ।
ਹੂੰ ਫੇਰ ਕੀ ਕਰਨਾ ਕਿੰਨੇ ਬਰੀਕ ਪਿਆਜ ਕਿੰਨੇ ਬਰੀਕ ਕੱਟਣੇ ਨੇ
ਪਿਆਰ ਲੰਬੇ- ਲੰਬੇ ਕੱਟਣੇ ਨੇ ਭੈਣ ਜੀ। ਤੁਸੀ ਵੀ ਇਸ ਗੱਲ ਨੂੰ ਸਹੀ ਢੰਗ ਨਾਲ ਹੀ ਜੇਕਰ ਤੁਹਾਡੇ ਵਰਗੇ ਹਨ।
ਅੱਛਾ।
ਹਾਂਜੀ ਭੈਣ ਜੀ। ਹਾਂਜੀ ਪਕੌੜੇ ਤਲਣੇ ਨੇ ਤਲ ਕੇ ਤੇ ਫੇਰ ਕੜੀ ਨੂੰ ਲਾਣਾ ਤੜਕਾ
ਅੱਛਾ ਤੜਕਾ
ਹਾਂਜੀ ਫੇਰ ਹੁਣ ਕੜੀ ਚ ਲਾਣਾ ਤੜਕਾ ਜੋ ਤੁਸੀਂ ਪਾਣਾ ਤੇਲ ਵਿੱਚ ਪਾਓ ਤੁਸੀਂ ਹਿੰਗ ਪਿਆਜ਼ ਤੇ ਆਪਣਾ ਆਪ ਨੂਣ, ਮਰਚ ਮਸਾਲਾ ਲਾ ਕੇ ਮੈਨੂੰ ਵੀ ਦਿਓ।
ਹੂੰ।
ਲੂਣ ਮਿਰਚ ਪਾਣਾ ਐ। ਅਤੇ, ਜਦੋਂ ਹਾਲ ਵੱਡੀਆਂ-ਵੱਡੀਆਂ ਮਿਰਚਾਂ ਜਦੋਂ ਥੋ'ਚ ਮਿਰਚਾਂ ਕਾਲੀਆਂ ਹੋ ਜਾਣਗੀਆਂ ਨਾ, ਫਿਰ ਤੁਸੀਂ ਉਹ ਤੜਕਾ ਸੁੱਟਣਾ ਕੜੀ ਦੇ ਵਿੱਚ ਅਤੇ, ਕੜੀ ਨੂੰ ਹਿਲਾ ਲੈਣਾ।
ਹੂੰ
ਹਿਲਾ ਲੈਣਾ ਕੜੀ ਨੂੰ
ਕਿੰਨੀ ਦੇਰ ਤੱਕ ਹੀਲਾਉਨਾ ਕੜੀ ਨੂੰ?
ਮਤਲਬ ਕੀ ਤੁਸੀਂ ਹਿਲਾ ਲੈਣਾ ਨਾ ਕੜੀ ਨੂੰ ਤੜਕਾ ਪਾ ਕੇ ਵੀ
ਅੱਛਾ ਮਿਕਸ ਕਰਨਾ ਆ ਤੜਕੇ ਨੂੰ ਫਿਰ ਕੀ ਕਰਨਾ ਐ।
ਫੇਰ ਤੁਸੀਂ ਉਹਦੇ ਵਿੱਚ ਪਾ ਦੇਿੰਣੇ ਨੇ ਪਕੌੜੇ ਜਦੋਂ ਤਰੀ ਕੜੀ ਹੋ ਜਾਏਗੀ ਨਾ। ਉਹਦੇ ਪਕੌੜੇ ਵੀ ਪਾ ਦੇ ਨੇ ਫੇਰ ਤੁਸੀਂ ਉਹਨਾਂ ਨੂੰ ਹਿਲਾਉਣਾ ਫੇਰ ਤੁਸੀਂ ਖਾਣੀ ਹੈ ਕੜੀ ਕਿਆ ਸਵਾਦ ਕੜੀ ਬਣੀਏ ਮੇਰੇ ਤੇ ਮੂੰਹ ਚ ਸਵਾਦ ਆ ਗਿਆ।
ਮੇਰੇ ਵੀ ਮੂੰਹ ਚ ਸਵਾਦ ਆ ਗਿਆ ਕੜੀ ਦਾ ਚਲੋ ਭੈਣ ਜੀ ਬਣਾਓਗੇ ਤੇ ਮੈਨੂੰ ਵੀ ਖਵਾਣਾ ਬੜੀ ਸਵਾਦ ਲੱਗ ਰਹੀ ਹੈ।
ਹਾਲੇ ਵੀ ਮੈਂ ਬਣਾਵਾਂ ਕਢੀ ਤੇ ਚਾਵਲ।
ਹਾਂ, ਕੋਈ ਨੀ ਬਣਾ ਦੇਣਾ ਨਾ ਭਿਜਵਾ ਦੇਣਾ, ਇੰਨਾ ਲੰਬਾ ਇਨਾ ਲੰਬਾ ਪ੍ਰੋਸੀਜਰ ਕੌਣ ਕਰੇਗਾ ਘੜੀ ਬਣਾਉਣ ਦਾ ਤੁਸੀਂ ਬਣਾਓਗੇ ਤੇ ਭਜਵਾ ਦੇਣਾ ਤੁਹਾਡੇ ਮੂੰਹ ਸਵਾਦ ਤੇ ਆਈ ਦੋ ਚਾਰ ਦਿਨ ਤਾਂ ਕੜੀ ਵੀ ਬਣਾਈ
ਹਾਂਜੀ ਚਲੋ ਕੋਈ ਨੀ ਮੈਂ ਭੇਜ ਦਾਂਗੀ‌। ਤੁਸੀ ਤੇ ਮੈਨੂੰ ਆਲਸੀ ਟਾਈਪ ਲੱਗਦੇ ਪਏ ਹੋ
ਟਾਈਪ ਆਲਸੀ ਟਾਈਪ ਲੱਗ ਨਹੀਂ ਰਿਹਾ ਮੈਂ ਹਾਂ ਅੱਗੇ ਬੋਲੋ ਤੁਸੀਂ ਕੀ ਕਰ ਰਹੇ ਸੀ
ਹੈਲੋ ਭੈਣ ਜੀ ਕਿੱਥੇ ਗਏ ਹੋ
ਏਧਰ ਹੀ ਆ ਜੀ ਕੜੀ ਦੇਖਣ ਲੱਗ ਗਈ ਸੀ ਸਾੜ ਤੇ ਨੀ ਗਈ
ਕੀਤੀ ਹੈ ਤੁਸੀਂ
ਹੋਰ ਮੈਂ ਕਿਹਾ ਭੇਜਣੀ ਆ ਤੇ ਫੇਰ ਦੱਸ ਵੀ ਦੇਵਾਂ ਨਾ ਦੇਖ ਰੱਖ ਵੀ ਦਵਾਂ ਸਾੜੀ ਨਾ ਚਾਇ
ਹਾਂ ਰਾਤ ਤੱਕ ਭਿਜਵਾ ਦੇਣਾ ਕਿਤੇ ਦੋ ਚਾਰ ਦਿਨ ਤੱਕ ਭਿਜਵਾਓ ਖੋਲੀ ਜਾਓ ਬੜੇ ਬਿਜ਼ੀ ਲਾ ਰਹੇ ਹੋ ਕੋਈ ਆਏ
ਨਹੀਂ ਕੋਈ ਨੀ ਆਇਆ ਤ ਮੈਂ ਤੇ ਬਸ ਕੁਛ ਖਾ ਰਹੀ ਸੀ ਨਾ ਮੂ ਚ ਹੈਗਾ ਸੀ ਤਾਂ
ਅੱਛਾ ਤਾਂ ਹੀ ਲੇਟ ਰਿਪਲਾਈ ਦੇ
ਨਹੀਂ ਨਹੀਂ ਲੇਟ ਕਿਉਂ ਤੁਹਾਨੂੰ ਲੇਟ ਕਿਉ ਰਿਪਲਾਏ ਦਵਗੇ ਮੈਂ
ਹੋਰ ਸੁਣਾਓ ਕੜੀ ਤੋਂ ਇਲਾਵਾ ਹੋਰ ਕੀ ਕੀ ਬਣਾਣਾ ਆਉਂਦਾ
ਬੜਾ ਕੁਛ ਬਣਾਉਣਾ ਹੁੰਦਾ ਹੁਣ ਸਾਰੀ ਰੈਸਿਪੀ ਅੱਜ ਹੀ ਤੁਹਾੜਡੇ ਨਾਲ ਦੱਸ ਦਾਂਗੇ ਦੱਸ ਕੱਲ ਦੱਸਾਂਗੇ ਵਾਕਿ
ਹਾਂ ਹਾਂ ਵਧੀਆ ਗੱਲ ਹੈ ਮੈਂ ਪੁੱਛਦੀ ਵੀ ਨੀ ਪਈ
ਹਮ।
ਹੋਰ ਬੱਚੇ ਕੀ ਕਰਦੇ ਪਏ ਨੇ
ਬੱਚਿਆਂ ਨੇ ਕੁਛ ਬਣਾਇਆ ਸੀ ਮਾਂ ਨੇ ਖ਼ਰਾਬ ਕਰਤਾ ਉਹਨਾਂ ਦੀ ਨਾ
ਓਹਹਾਏ ਹਾਏ ਕਾਰ ਹੀ ਤੇ ਫਿਰ
ਹਾਂ ਹਾਂਜੀ, ਮੰਮਾ ਤੁਹਾਡਾ ਕੜਾ ਦਿਓ ਚਲੋ ਭੈਣ ਜੀ ਹੋਰ ਸੁਣਾਓ
ਭੈਣਜੀ
ਹਾਂਜੀ ਭੈਣ ਜੀ ਚਲੋ ਠੀਕ ਆ ਭੇਣ ਜੀ ਫੇਰ ਏਦਾਂ ਲਗਾਉਣਾ ਏਦਾਂ